ਹਾਂ।
ਹੈਲੋ।
ਸਾਸੀਯਾ ਕਾਲ ਜੀ।
ਸਅ ਸੀਯਾ ਕਾਲ ਹਾਂਜੀ, ਤੁਸੀਂ ਕਿਵੇਂ ਔ
ਬਸ, ਠੀਕ ਐ ਤੁਸੀਂ ਸੁਣੋ
ਹਾਂਜੀ ਅਸੀਂ ਵੀ ਵਧੀਆ ਹੈਗੇ ਅ, ਹੋਰ ਕੀ ਕਰ ਰਹੇ ਸੀਗੇ
ਨਈ ਇਦਰ ਬੋਤ ਬਾਰਿਸ਼ ਹੋਗੀ ਸੀ ਨਾ, ਮੌਸਮ ਬੋਤ ਖਰਾਬ ਹੋ ਗਿਆ
ਹਾਂਜੀ ਸਾਡੇ ਵੀ ਇੱਥੇ ਬੋਤ ਬਾਰਿਸ਼ਾਂ ਹੋਂਦੀਯਾ ਨੇ ਤੇ ਮੌਸਮ ਏਦਾਂ ਹੀ ਹੈਗੈ। ਪਾਣੀ ਕ ਹਾਂਜੀ-ਹਾਂਜੀ
ਇੱਥੇ ਤੇ ਬੋਤ ਬਾਰਿਸ਼ ਹੋ ਰੀ ਹੈਗੀ ਐ ਕਿ ਪੰਜ ਘੰਟੇ ਹੋ ਨੇ ਬਾਰਿਸ਼ ਰੁਕਣ ਦਾ ਨਾਂ ਨੀ ਲੈ ਰੀ ਹੈਗੀ ਐ ਮੌਸਮ ਏਦਾਂ ਈ ਐ। ਠੰਡਾ ਮੌਸਮ ਹੋ ਗਯਾ ਵੇ, ਇੰਨੀ ਗਰਮੀ ਤੋਂ ਬਾਅਦ ਬੋਹੋਤ ਗਰਮ ਮੌਸਮ ਸੀਗਾ, ਫੇ ਬਾਰਿਸ਼ ਹੋਈ। ਹੈਗੀ ਹੈ ਤੇ ਥੋੜਾ ਜਾ ਸਕੂਨ ਮਿਲਿਆ ਹੈਗਾ ਹੈ ਕਿ ਹਾਂਜੀ
ਹਾਂ ਥੋੜਾ ਠੰਡਾ ਪੈ ਗਿਆ ਉਸ, ਇੱਧਰ ਵੀ ਸਵੇਰੇ ਬੋਤ ਧੂੰਦ ਪਈ ਤੇ ਹੁਣ ਦੋ ਵੈਸੀ ਬੰਦੇ ਏ, ਬਾਰਿਸ਼ ਬੰਦ ਹੋਗੀ ਐ, ਪਰ ਠੰਡਾ ਮੌਸਮ ਹੋ ਗਿਆ ਬੋਤ ਜਾਦਾ ਗਰਮੀ ਤੇ ਬੋਤ ਗਰਮੀ ਹੋ ਜਾਂਦੀ ਏ ਆ ਠੰਢ ਬੋਲੇ ਤਾਂ ਫਿਰ ਠੰਡ ਪੈ ਹੋਣ ਅੱਗੇ ਤੋਂ ਮੀਂਹ ਪੈਣੇ ਈ ਪੈਣੇ ਨ ਤੇ ਹੋਰ ਠੰਡ ਹੋਈ ਸੀ।
ਹਾਂਜੀ ਥੋੜ੍ਹਾ ਜਾ ਆਰਾਮ ਮਿਲਿਆ ਜ਼ਰੂਰੀ ਵੀ ਹੈਗੀ ਸੀ, ਇੰਨੀ ਗਰਮੀ ਤੋਂ ਬਾਅ ਥੋੜ੍ਹਾ ਜਾ ਮੌਸਮ ਠੰਡਾ ਹੋਨਾ ਵੀ ਜ਼ਰੂਰੀ ਸੀ, ਕਿਉਂਕਿ ਗਰਮੀ ਬੋਹਤ ਜਾਦਾ ਹੋ ਗਈ ਸੀ। ਤੇ ਹੁ ਥੋੜਾ ਜਾ ਆਰਾਮ ਆਇਆ ਏ। ਯਾਵੇ
ਹੂੰ। ਥੋੜਾ ਅੱਛਾ ਲੱਗਦਾ ਠੰਡਾ ਮੌਸਮ, ਹਾਂਜੀ ਬੋਲੋ।
ਹਾਂਜੀ, ਨਾਲੇ ਥੋੜਾ ਜਾ ਮੌਸਮ ਵਧੀਆ ਹੁੰਦਾ ਹੈਗਾ ਤੇ ਥੋੜ੍ਹਾ ਜਾ ਆਪ ਨੂੰ ਵੀ ਰਿਲੀਫ਼ ਮਿਲਦਾ ਹੈਗਾ, ਕੀ ਇੰਨੀ ਗਰਮੀ ਤੋਂ ਬਾਦ ਥੋੜਾ ਜਾ ਮੌਸਮ 'ਚ ਫਰਕ ਪੈ ਰਯਾ ਹੈਗਾ ਬੰਦਾ ਕਿ ਤੇ ਘਰੋਂ ਬਾਰ ਨਿਕਲਨ ਵਾਲਾ ਹੋ ਜਾਂਦਾ ਐ, ਨਈ ਤੇ ਫੇਰ ਏਨਾਂ ਤੇ ਗਰਮੀ ਦਾ ਵਿੱਚ ਬੰਦਾ ਘਰ ਦੇ ਅੰਦਰ ਈ ਰਹਿ ਜਾਂਦਾ ਹੈਗਾ। ਗਰਮੀ ਚ ਬੰਦਾ ਜਾਏ ਵੀ ਕਿੱਥੇ ਅਹ ਲੂ ਲੱਗਣ ਦਾ ਡਰ ਰਹਿੰਦਾ ਹੈਗਾ, ਗਰਮੀ ਚ ਫੇਰ ਬੰਦਾ ਜਾਦਾ ਬਾਰ ਕਿਤੇ ਨਿਕਲ ਜਾਏ ਤੇ ਓਹੀ ਹੈ ਕਿ ਲੂ ਲੱਗ ਜਾਏਗੀ ਯਾ ਬਿਮਾਰ ਹੋ ਜਾਨਾ।
ਬਿਮਾਰ
ਐ ਸਭ ਚੀਜ਼ਾਂ ਵੀ ਹੋ ਜਾਂਦੀਆਂ ਨੇ।
ਹਾਂ, ਵੈਸੇ ਗਰਮੀ ਅੱਛੀ ਵੀ ਹੁੰਦੀ ਏ। ਕਿਉਂਕਿ ਸਮਾਨ ਬੋਤ ਸਾਰਾ ਬਨ ਜਾਂਦਾ ਐ। ਪਾਪੜ ਬਣਾਓ, ਕੂੜਈਆਂ ਬਣਾਓ ਫੇਰ ਤੇ ਬੋਤ ਕੁਝ ਬਣ ਜਾਂਦਾ ਐ। ਤੇ ਹੋਰ ਬੰਦਾ ਕਹਿੰਦਾ ਚਲੋ ਅੱਛਾ ਵੀ ਮੌਸਮ ਸਾਲ ਦੋ ਸਾਲ ਦੀਆਂ ਚੀਜ਼ਾਂ ਸਾਲ ਭਰ ਦੀ ਇਕੱਠੀ ਚੀਜ਼ ਬਣ ਜਾਂਦੀ ਏ, ਅਲੱਗ-ਅਲੱਗ ਪ੍ਰਕਾਰ ਦੇ ਪਾਪੜ, ਵੜੀਆਂ ਅਚਾਰ ਵਗੈਰਾ ਸਾਰਾ ਕੁਝ ਬਣਦਾ ਗਰਮੀਆਂ 'ਚ। ਮਹਾਰਾਸ਼ਟਰ ਪਾਸੇ ਤਾਂ ਹਮੇਸ਼ਾ ਪਾਪੜ ਵਗੈਰਾ ਤਾਂ ਹੈ ਈ ਹਨ ਬੜੀਆ ਵ ਪਾਪੜ ਹਨ, ਹਾਂ।
ਚੀਜ਼ਾਂ ਬਨਾਨ ਵੀ ਅ ਸੌਖਾ ਰਹਿੰਦਾ ਹੈਗਾ ਹੈ ਕੀ ਓਥੇ ਐ ਸਭ ਚੀਜ਼ਾਂ ਜਾਦਾ ਯੂਜ ਯੂਜ਼ ਹੋ ਜਾਂਦੀਆਂ ਹੈਗੀਆਂ ਨੇ ਤੇ ਨਾਲੇ ਇੱਕ ਵਾਰੀ ਬਨਦੀਆਂ ਤੇ ਧੁੱਪ ਚ ਈ ਬਨਦੀਆਂ ਨੇ ਐ ਸਭ ਚੀਜ਼ ਜਾਂ ਗਰਮੀ ਦੀ ਐ ਸਭ ਚੀਜ਼ਾਂ ਹੈਗੀਆਂ ਨੇ ਹਾਂ ਕਾਫ਼ੀ ਸਾਰੀ ਚੀਜ਼ਾਂ ਬਨ ਜਾਂਦੀਆਂ ਏ। ਦੀਆਂ ਨੇ ਸਾਲ ਭਰ ਜੋ ਚਲਦੀਆਂ ਨੇ।
ਹਾਂਜੀ-ਹਾਂਜੀ, ਚਾਵਲ ਦੇ ਆ ਪਾਪੜ ਬਣਦੇਨ ਔਰ ਤੇ ਤੁਆਨੁ ਆਖਯਾ ਨਾਗਲੀ ਦੇ ਪਾਪੜ ਬਣਦੇਨ ਏਧਰ। ਓ ਕਣਕ ਨਾਲ ਇਧਰ ਉਡਾਈ ਕਰਕੇ ਇੱਕ ਚੀਜ਼ ਬਣਦੀ ਓ ਤੇ ਬੋਤ ਫੇਮਸ ਏ। ਮਹਾਰਾਸ਼ਟਰ ਚ, ਉਡਾਈਆਂ ਬਣਦੀਆਂਨ, ਚਿਪਸ ਬਣਦੇਨ। ਵੜੀਆਂ ਬਣਦੀਆਂਨ ਦੋ-ਦੋ, ਤ੍ਰੈ-ਤ੍ਰੈ ਪ੍ਰਕਾਰ ਦੀਆਂ ਫੇਰ ਹੋਰ ਏਹ ਜਿਆਂ ਚੀਜ਼ਾਂ ਮਤਲਬ ਬੋਤ ਅੱਛੀ ਚੀਜ਼ਾਂ ਬਣਦੀਆਂ ਹੂੰਦੀਆਂਨ। ਯਾ ਅਸੀਂ ਤਾਂ ਮਤਲਬ ਰਜਾਈਆਂ ਵਜਾਈਆਂ ਨੂੰ ਧੁਪ ਵੀ ਦੇ ਲੈਨੇਨ ਠੰਡ ਵਾਸਤੇ ਕੱਢੀ ਪੈਂਦੀਆਂ ਨਾ ਓ ਮੀਆਂ 'ਚ। ਹ ਤਾਂ ਵਾਸਤੇ ਰਜਾਇਆਂ ਨੂੰ ਧੁੱਪਾਂ ਵੁਪਾ ਦੇਣੀਆਂ ਕਰਕੇ ਸਭ ਰੱਖ ਲੈਂਨੇ ਹੋਨੇ ਆਂ ਮਤਲਬ ਇਸ ਸਮੈਲ ਵਗੈਰਾ ਨੀ ਆਂਦਾ ਨਾ ਫਿਰ ਬਾਦ ਨੂੰ ਕੱਪੜੇਆਂ ਵਿੱਚ।
ਹਾਂਜੀ, ਐ ਤੇ ਸਹੀ ਹੈਗਾ ਤੁਸੀਂ ਬੋਤ ਵਧੀਆ ਕਰ ਲੈਂਦੇ ਹੈਗੇ ਓ।
ਹਾਂ, ਏ ਗ਼ਰਮੀਆਂ 'ਚ ਸਾਰੇ ਕੰਮ ਹੋਈ ਦੇਨ ਬਸ ਏਕ ਮੀਂਹ ਪੈ ਦੋ ਮੀਂਹ ਪੈ ਕੇ ਠੰਡ ਪੈਦੀ, ਵ ਠੰਡ ਪੈਂਦੀ ਨਾ ਮੀਂਹ ਵੀ ਬਹੁਤ ਆਉਂਦੇ ਨੇ।
ਹਾਂਜੀ।
ਹ
ਹੈਗਾ ਕਿ ਗਰਮੀਆਂ ਚ ਥੋੜ ਥੋੜ੍ਹਾ ਜਿਹਾ ਇੱਧਰ, ਇੱਧਰ ਵੀ ਗਰਮੀ ਬਹੁਤ ਪੈਂਦੀ ਹੈਗੀ ਹੈ। ਅਸੀਂ ਅ ਜਿਹੜੇ ਕੰਮ ਹੈਗੇ ਨੇ ਇੱਦਾਂ ਦੇ ਕੰਮ ਤੇ ਫੇਰ। ਸਵੇਰੇ ਸਵੇਰੇ ਹੀ ਹੋ ਪਾਉਂਦੇ ਹੈਗੇ ਨੇ, ਬਾਕੀ ਅਗਰ ਤੁਸੀਂ ਬਾਰਾਂ ਵਜੇ ਤੋਂ ਬਾਅਦ ਸੋਚੋ ਨਾ ਕਿ। ਕੰਮ ਹੋ ਜਾਣ ਤੇ, ਇਹ ਕੰਮ ਬਾਰਾਂ ਵਜੇ ਤੋਂ ਬਾਅਦ ਹੀ ਅਸੀਂ ਖੜੇ ਨਹੀਂ ਹੋ ਸਕਦੇ ਇੰਨੀ ਦੇ। ਫਿਰ ਧੁੱਪ ਚ ਫਟਾਫਟ ਕੰਮ ਕਰਕੇ। ਤੇ ਜਿਹੜੀ ਧੁੱਪ ਲਗਵਾਣੀ ਉਹ ਚੀਜ਼ ਵਿੱਚ ਧੁੱਪ ਲੱਗ ਜਾਏਗੀ, ਅ ਉਸ ਤੋਂ ਬਾਅਦ ਬਾਅਦ। ਤੁਸੀਂ ਫਿਰ ਸ਼ਾਮ ਨੂੰ ਹੀ ਅ ਚੁੱਕ ਸਕਦੇ ਹੈਗੇ ਬਾਕੀ ਸਾਰਾ ਸਮਾਨ ਜਿੰਨੀਆਂ ਚੰਗੀ ਧੁੱਪ। ਲੱਗਦੀ ਆ ਲੱਗ ਜਾਵੇ ਇੱਕ ਵਾਰੀ ਫੇਰ ਦੁਬਾਰਾ ਨੀ। ਮਦਦ ਲੱਗ ਪਉਦੀ ਹੈਗੀ ਇੰਨੀ ਦੇਰ ਤੋਂ, ਫਿਰ ਇਹੀ ਮਹੀਨੇ। ਭਰ ਦੀ ਜਿਹੜੀ ਗਰਮੀ ਹੁੰਦੀ ਹੈ, ਬਹੁਤ ਤੇਜ਼ ਹੁੰਦੀ ਹੈ। ਇਸ ਬਾਅਦ ਫਿਰ ਬਾਰਿਸ਼ਾਂ ਚਾਲੂ ਹੋ ਜਾਂਦੀਆਂ ਨੇ। ਮੀਂਹ ਕਣੀ ਦੇ ਵਿੱਚ ਵੈ ਸਭ ਚੀਜ਼ਾਂ ਕੁਛ ਨੀ ਹੋ ਪਾਉਂਦੀਆਂ।
ਹਾਂ ਬਹੁਤ ਕੁਛ ਨਹੀਂ ਹੋ ਪਾ। ਪਰ ਇੱਕ ਪ੍ਰਕਾਰ ਦੇਖਾ ਜਾਏ ਤਾਂ ਗਰਮੀ ਵੀ ਅੱਛੀ ਹੈ, ਬਾਰਿਸ਼ ਵੀ ਅੱਛੀ, ਹੈ ਠੰਡ ਵੀ ਅੱਛੀ। ਚੀਜ ਸਭ ਅੱਛਾ ਹੋਵੇ ਕਿਉਂਕਿ ਵੱਖਰਾ ਵੱਖਰਾ ਖਾਣਾ ਪੀਣਾ ਹੁੰਦਾ ਹੈ।
ਹਾਂਜੀ, ਗਰਮੀ ਵੀ ਇੱਕ ਤਰੀਕੇ ਨਾਲ ਹੁੰਦੇ ਕਿ ਜਿੰਨੇ ਵੀ ਇਹ ਚੀਜ਼ ਅਸੀਂ ਧੁੱਪ ਧੱਪ ਦੀ ਖਾ ਲੈਂਦੇ ਹਾਂ ਸਾਰੇ ਬੈ। ਟੀਰੀਆ ਚਲੇ ਜਾਂਦੇ ਹੈਗੇ ਨੇ। ਇੱਕ ਨੈਚੁਰਲ ਹੁੰਦਾ ਹੈਗਾ ਵ, ਕੰਬਲ ਹੋ ਗਿਆ। ਰਜਾਈਆਂ ਹੋ ਗੀਆਂ ਸਭ ਚੀਜ਼ਾਂ ਨੂੰ, ਇੱਕ ਨੈਚੁਰਲ ਜਿਹੜੀ ਹੈ ਉਹ। ਧੁੱਪ ਲੱਗ ਜਾਂਦੀ ਗਰਮਾਹਟ ਆ ਜਾਂਦੀ। ਸਾਰੇ ਬੈਕਟੀਰੀਆ ਮਰ ਜਾਂਦੇ। ਹੈ ਜਾਂ ਸਰਦੀਆਂ ਦੇ ਵੀ ਇੰਨੀ ਤੇਜ਼। ਧੁੱਪ ਨੀ ਆਉਂਦੀ ਹੈਗੀ ਜਿਹੜੀ ਇਸ ਵੇਲੇ ਦੀ ਤੇਜ਼ ਧੁੱਪ ਆਉਂਦੀ ਹੈਗੀ ਆ।
ਹਾਂ ਜਿਹੜੀ ਗਰਮੀਆਂ ਦੇ ਵਿੱਚ ਧੁੱਪ ਹੁੰਦੀ ਹੈ ਨਾ ਉਹ ਬਹੁਤ ਅੱਛੀ ਹੁੰਦੀ ਹੈ। ਮਤਲਬ ਸਰੀਰ ਵਾਸਤੇ। ਵੀ ਪੌਸ਼ਟਿਕ ਮਤਲਬ ਸਰੀਰ ਨੂੰ ਵੀ ਅੱਛਾ ਰੱਖਦੀ ਹੈ। ਵਿਟਾਮਿਨ ਡੀ ਵਗੈਰਾ, ਜਿਹੜੇ ਡਾਕਟਰ ਕਹਿੰਦੇ ਨੇ ਧੁੱਪ ਚ ਲੋਓ, ਧੁੱਪ ਚ ਬੈਠੋ ਉਹ ਸਵੇਰੇ ਸਵੇਰੇ ਦੀ ਕੱਚੀ ਧੁੱਪ। ਮ ਸ ਬਸ ਕਵਰ ਹੋਈ।
ਹਾਂਜੀ, ਉਹ ਤੇ ਸਵੇਰੇ ਸਵੇਰ ਆਉਂਦੀ ਹੈ ਹੀ ਹੈ, ਸਵੇਰੇ ਸਵੇਰੇ ਉੱਠੀ ਤੁਸੀਂ। ਹਾਂ ਜਿਹੜੀ ਪਹਿਲੀ ਹੁੰਦੀ ਹੈ ਕਿਰਨ ਆਂਦੀ ਹੈਗੀ ਹੈ ਉਸ ਵੇਲੇ ਤੁਸੀਂ। ਕੁਛ ਵੀ ਕੰਮ ਕਰੋ ਤੇ ਤੁਸੀਂ ਬੈਠ ਕੇ ਭਾਵੇਂ। ਐਕਸਰਸਾਈਜ਼ ਕਰ ਲੋ ਭਾਵੇਂ ਵੋਕ ਕਰ ਲਓ ਫਿਰ ਤੁਸੀਂ ਸਰੀਰ। ਤੋਂ ਵੀ ਫਿੱਟ ਰਹਿੰਦੇ ਹੋ ਤੁਹਾਨੂੰ ਵਿਟਾਮਿਨ ਡੀ ਵੀ ਮਿਲ ਜਾਂਦਾ ਧੁੱਪ ਤੋਂ। ਹਰ ਚੀਜ਼ ਹੋ ਜਾਂਦੀ ਹੈਗੀ ਹੈ।
ਜੀ ਜੀ ਨਾ ਕੁਛ ਕੁਛ ਨਾ ਚਲਦਾ ਹੀ ਰਹਿੰਦਾ।
ਹਾਂਜੀ, ਹਾਂਜੀ ਜਿਹੜੀ ਚੀਜ਼ ਮਿਲ ਰਹੀ ਹੈਗੀ ਹੈ, ਕੁਦਰਤ ਵੱਲੋਂ ਜਿਹੜੀ ਗਰਮੀ। ਮਿਲ ਰਹੀ ਹੈਗੀ ਉਹ ਚੀਜ਼ ਲੈ ਲਓ, ਨਹੀਂ ਤੇ ਫਿਰ ਬਾਅਦ। ਜਿਆਦਾ ਧੁੱਪ ਨੀ ਮਿਲਦੀ ਹੈਗੀ ਏਦਾਂ ਦੀ, ਤੇ ਫਿਰ ਦਵਾਈਆਂ ਖਾਣੀਆਂ ਪੈ ਜਾਂਦੀਆਂ ਹੈਗੀਆਂ ਨੇ।
ਹਾਂ ਸ
ਹਾਂਜੀ, ਜਿਹੜੀ ਨੈਚੁਰਲ ਚੀਜ਼ ਮਿਲ ਰਹੀ ਹੈ ਨੈਚੁਰਲ। ਦਾ ਤੇ ਫਿਰ ਫਾਇਦਾ ਹੀ ਬਹੁਤ ਹੁੰਦਾ ਹੈਗਾ।
ਫਿਰ ਸਾਰਾ ਦਿਨ ਗਰਮੀਆਂ ਦੇ। ਬੰਦਾ ਕਹਿੰਦਾ ਕਿ ਚਲੋ ਬਾਰਾਂ ਵਜੇ ਤੱਕ ਕੰਮ ਮੁੱਕਿਆ ਵ ਸਾਰਾ ਦਿਨ ਕੂਲਰ ਥੱਲੇ ਏ ਸੀ ਥੱਲੇ ਬੰਦਾ ਬੈਠ ਕੇ ਗੁਜ਼ਾਰ ਹੀ ਲੈਂਦਾ, ਪਰ ਉਹ ਦਿਨ ਵੀ ਕਟਿੰਦਾ ਨਹੀਂ ਦਾ ਗਰਮੀ ਦਾ।
ਪੂਰਾ ਦਿਨ ਤੇ ਫੇਰ ਕੁੱਛ ਨੀ, ਬਾਕੀ ਸਵੇਰ-ਸਵੇਰ ਜੇਣਾ ਕੰਮ ਹੋ ਜਾਏ ਗਰਮੀ ਚ। ਫਿਰ ਪੂਰਾ ਦਿਨ ਤੇ ਬੰਦਾ ਪਾਣੀ ਪੀ-ਪੀ ਕੇ ਨਿਕਲ ਜਾਂਦਾ ਗਰਮੀ ਚ ਗਰਮੀ ਇੰਨੀ ਗਰਮੀ। ਪਾਣੀ ਪੀ ਲੋ ਕਦੀ ਇਹ ਪਾਣੀ ਬਣਾ, ਕਦੀ ਸ਼ਿਕੰਜੀ ਬਣਾ ਕੇ ਪੀ ਲੋ ਕਦੀ ਮਹਿੰਗੋ ਸੇਖ, ਕਦੀ ਰੁਆਫਜਾ। ਇਹੀ ਸਭ ਚੀਜ਼ਾਂ ਚੱਲਦੀਆਂ ਹੈਗੀਆਂ ਨੇ ਗਰਮੀਆਂ ਚ।
ਖਲੋ ਕੇ ਖਾਣਾ ਵੱਖਰਾ-ਵੱਖਰਾ ਖਾਣਾ-ਪੀਣਾ ਹੋ ਜਾਂਦਾ ਬਹੁਤ ਜ਼ਿਆਦਾ। ਗਰਮੀ ਤਾਂ ਬੰਦਾ ਪਾਣੀ ਪੀ-ਪੀ ਕੇ ਹੀ
ਪਾਣੀ ਪੀਣਾ ਜ਼ਿਆਦਾ ਗਰਮੀਆਂ ਚ ਨਾ ਵੀ ਪੀਓ ਤੇ ਤਾਂਵੀ ਦਿੱਕਤ ਹੈਗੀ ਹੈ ਫੇਰ। ਡੀਹਾਈਡ੍ਰੇਸ਼ਨ ਹੋ ਜਾਂਦਾ ਹੈਗਾ ਹੈ ਪਾਣੀ ਵੀ ਪੀਣਾ ਜ਼ਰੂਰੀ ਹੈਗਾ ਹੈ।
ਬਹੁਤ ਜਰੂਰੀ ਬਹੁਤ।
ਹਾਂਜੀ, ਗਰਮੀਆਂ ਚ ਫਾਇਦਾ ਵੀ ਹੈਗਾ ਗਰਮੀਆਂ ਦਾ ਨੁਕਸਾਨ ਵੀ ਹੈਗਾ।
ਨੁਕਸਾਨ ਨਹੀਂ ਸਾਰੀਆਂ-ਸਾਰੀਆਂ ਗੱਲਾਂ ਦਾ ਫਾਇਦਾ ਵੀ ਹੈਵੇ ਤੇ ਨੁਕਸਾਨ ਵੀ ਹੈਵੇ। ਹੁਣ ਥੋੜੇ ਜਿਹੇ ਮੀਂਹ ਪੈਂਦੇ ਮੀਂਹ ਪੈਂਦੇ ਠੰਢ ਲੱਗਦੀ ਹੈ ਸ਼ੀਰਾ ਬਣਾਓ ਇਹ ਬਣਾਓ ਫੇਰ ਬੱਚੇ ਦੀ ਅਲੱਗ ਫਰਮਾਇਸ਼ਾ ਕਿ ਬਈ ਸਾਨੂੰ ਇਹ ਬਣਾ ਦੋ ਗਰਮ ਚੀਜ਼ਾਂ ਲੋੜ ਪੈਂਦੀਆਂ। ਬੰਦਾ ਸੋਚਦਾ ਕਿ ਇਕ ਤਰਫ ਪਕੌੜੇ ਤਲ ਲੋ ਚਲ ਥੋੜੀ ਜਿਹੀ ਪਾਪੜ ਤਲਲੈ, ਇਸ ਤਰ੍ਹਾਂ ਹੁੰਦਾ
ਉਹ ਮੌਸਮ ਐ ਹੁੰਦਾ ਹੈਗਾ ਨਾ ਇਹਦੇ ਵਿੱਚ ਸਭ ਦਾ ਜੀ ਕਰਦਾ ਹੈਗਾ ਕਿ ਇਏਦਾਂ ਦੀ ਚੀਜ਼ਾਂ ਬਣਨ। ਪਂਛਿਆਂ ਵੀ ਲੱਗਦੀਆਂ ਹੈਗੀਆਂ ਨੇ।
ਹਾਂਜੀ-ਹਾਂਜੀ, ਅੱਛੀ ਵੀ ਲੱਗਦੀ ਹੈ। ਜੋ ਜਿਸ ਤਰਾ ਹੀ ਹੈ ਨਾ ਕਿ ਬੰਦਾ ਕਹਿੰਦਾ ਕਿ ਗਰਮੀ ਚ ਵੀ ਕੰਮ ਠੰਡ ਚ ਵੀ ਕੰਮ ਕੁਛ ਨਾ ਕੁਛ ਕਰਦੇ ਹੀ ਰਹਿਣਾ ਪੈਂਦਾ ਹਮੇਸ਼ਾ।
ਹਾਂਜੀ ਉਹ ਤੇ ਇਹ ਤੇ ਨੈਵਰੜ ਏਕਟਿਵ ਪਰੋਸ ਹੈਗਾ ਜਦ ਤੱਕ ਜੀਣਾ ਤਦ ਤੱਕ ਇਹ ਸਭ ਕੰਮ ਚੱਲਦੇ ਹੀ ਰਹਿਣੇ ਹੈਗੇ ਨੇ ਕੰਮ ਨਹ ਮੁੱਕਣੇ ਹੈਗੇ ਨੇ। ਬੰਦਾ ਭਾਵੇਂ ਮੁੱਕ ਜੇ ਪਰ ਕੰਮ ਨੀ ਮੁੱਕਦੇ ਹੈਗੇ ਨੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਉਹ ਤਾਂ ਗਲ ਹੈ।
ਹਾਂਜੀ, ਹੋਰ ਗਰਮੀਆਂ ਚ ਅਸੀਂ ਘੁੰਮਣ ਗਏ ਸੀਗੇ ਤੇ ਇਕ ਫਾਰੀ। ਉਸ ਵੇਲੇ ਵੀ ਥੋੜਾ ਹੈਗਾ ਸੀਗਾ ਕਿ ਇੱਥੋਂ ਤੁਸੀਂ ਘੁੰਮਣ ਤੇ ਜਾ ਰਹੇ ਹੈਗੇ ਅਪਨਾ ਪਰ ਇਹੋ ਜਿਹੀ ਹੈ ਕਿ ਅਸੀਂ ਪਹਾੜਾਂ ਤੇ ਥੋੜਾ ਜਿਹਾ ਆਊਟਿੰਗ ਕਰਹੇ ਸੀ ਉੱਥੇ ਬੜਾ ਵ ਵਧੀਆ ਲੱਗ ਰਿਹਾ ਸੀਗਾ ਕਿ ਗਰਮੀ ਤੋਂ ਬਾਅਦ ਅਸੀਂ ਥੋੜਾ ਜਾਹਾ ਪਹਾੜਾਂ ਦੇ ਵਿੱਚ ਘੁੰਮਣ ਗਏ ਹੈਗੇ ਆ ਤੇ ਉਹ ਵੀ ਵਧੀਆ ਸਾਡਾ ਇੱਕ ਐਕਸਪੀਰੀਅੰਸ ਰਹੇਗੀ।
ਹੂੰ, ਹਾਂ ਉਹ ਤਾਂ ਗੱਲ ਆਵੇ ਪਰ ਇਤਨਾ ਆਵੇ ਕਿ ਬੰਦਾ ਸਾਲ ਚ ਇਕ ਵਾਰ ਬਾਹਰ ਨਿਕਲ ਜਾਂਦਾ ਕਿਧਰ ਨਾ ਕਿਧਰ ਡਰਾਈਵਲਿੰਗ।
ਹਾਂਜੀ, ਕਿਉਂਕਿ ਮੌਸਮ ਹੀ ਐਸਾ ਸੀਗਾ ਕੇਹ ਰਹਿ ਕੇ ਤੇ ਇੱਥੇ ਐਸਾ ਹੋ ਰਿਹਾ ਸੀਗਾ ਕਿ ਇਤਨੀ ਗਰਮੀ, ਇਤਨੀ ਗਰਮੀ ਹੈ ਬੰਦਾ ਰਹਿਣਾ ਵੀ ਦੁਸ਼ਵਾਰ ਹੋ ਰਿਹਾ ਸੀਗਾ ਕਿ
ਅ
ਹੁਣਜੀ ਹੋ ਰਿਹਾ ਸੀ ਬੰਦਾ ਕਿਤੇ ਬਾਹਰ ਨਿਕਲ ਜਾਵੇ ਥੋੜੇ ਦਿਨ ਘਾਰ ਸੇ ਥੋੜੇ ਜਰਾ ਰਿਲੈਕਸ ਹੋ ਜਾਏ ਹੈਕੀ ਥੋੜਾ ਬੰਦਾ ਘੁੰਮ ਫੇਿਰ ਕੇ ਆ ਦੇ ਇੱਥੇ ਦਾ ਵੀ ਮੌਸਮ ਥੋੜਾ ਜਿਹਾ ਫ਼ਰਕ ਪੈ ਗਿਆ ਬਾਰਿਸ਼ਾਂ ਹੋ ਗਈਆਂ ਨੇ। ਤੇ ਥੋੜਾ ਜਿਹਾ ਮੌਸਮ ਦਾ ਫ਼ਰਕ ਪੈ ਗਿਆ ਹੈਗਾ ਹੈ
ਹਾਂਜੀ ਹਾਂਜੀ ਹਾਂਜੀ ਹਾਂਜੀ ਥੋੜਾ ਮੂਡ ਵੀ ਚੇਂਜ ਹੋ ਜਾਂਦਾ ਬੰਦੇ ਦਾ ਕਿੱਧਰ ਬਾਹਰ ਫਿਰ ਕੇ ਆ ਜਾਵੇ ਬੰਦਾ ਥੋੜਾ ਜਿਹਾ ਤਾਂ ਗਰਮੀਆਂ ਦੀ ਗਰਮੀਆਂ ਬੱਚਿਆਂ ਨੂੰ ਵੀ ਛੁੱਟੀਆਂ ਆਉਂਦੀਆਂ ਨੇ ਬੱਚੇ ਵੀ ਬੋਰ ਹੋ ਜਾਂਦੇ ਨੇ। ਚਲੋ ਕਿੱਧਰ ਲੈ ਜਾਓ ਮਾਮਾ ਘਰ ਲੈ ਜਾਓ ਨਹੀਂ ਤੇ ਇੱਧਰ ਲੈ ਜਾਓ ਹਜੂਰ ਸਾਹਿਬ ਚਲਾ ਗਿਆ ਹਾਂ ਕਿਤੇ ਨਾ ਕਿਤੇ ਬੰਦਾ ਫਿਰ ਜਾ ਆਉਂਦਾ ਛੁੱਟੀਆਂ ਚ ਬੰਦੇ ਪਰ ਇਹ ਗੱਲ ਐਵੇਂ ਨਾ। ਗਰਮੀ ਨਾਲ ਬਿਮਾਰ ਹੋਣੇ ਦਾ ਬਹੁਤ ਚਾਂਸ ਹੋਏ ਤੇ
ਹਾਂ ਧੁੱਪ ਲੱਗ ਜਾਂਦੀ ਹੈ ਲੂਹ ਲੱਗ ਜਾਂਦੀ ਹੈ ਬਿਮਾਰੀਆਂ ਹੁਣ ਫਿਰ ਅੱਜ ਕੱਲ ਐਵੇਂ ਹੀ ਹੋ ਗਈਆਂ ਹੈਗੀਆਂ ਨੇ ਮੌਸਮ ਦੇ ਹਿਸਾਬ ਨਾਲ ਹਰ ਬਿਮਾਰੀ ਵੀ ਤੇ ਪਕੜ ਚ ਆ ਜਾਂਦਾ ਹੈਗਾ ਬੰਦਾ
ਉਹ ਤਾਂ ਹੈਵੇ। ਦਾ ਗਰਮੀ ਤਾਂ ਕਰੇ ਕੀ ਮੈਂ ਵਖਿਆ ਨਾ ਗਰਮੀ ਵੀ ਗਰਮੀ ਵੀ ਅੱਛੀ, ਠੰਡ ਵੀ ਅੱਛੀ ਤੇ ਬਾਰਿਸ਼ ਵੀ ਅੱਛੀ ਸਾਰੇ ਹੀ ਅ
ਹਾਂਜੀ, ਰੱਬ ਨੇ ਬਣਾਇਆ ਸਭ ਪਲਸ ਮਾਈਨਸ ਤੇ ਸਬੀ ਚ ਈ ਹੁੰਦਾ ਹੈਗੈ, ਕਿਸੇ ਦਾ ਕੁੱਝ ਪਲਸ ਪੁਆਇੰਟ ਕਿਸੇ ਦਾ ਮਾਈਨਸ ਪੁਆਇੰਟ ਨੇ ਸਬ, ਕੋਈ ਵੀ ਮੌਸਮ ਐਵੇਂ ਦੇ ਈ ਹੋ ਜਾਂਦੇ ਹੈਗੇ ਨੇ।
ਹੂੰ, ਪਰ ਗਰਮੀਆਂ ਚ ਥੋੜੀ ਕਿਸੇ ਤਰਾਂ ਹੁੰਦਾ ਬੱਚੇ, ਛੁੱਟੀ ਹੁੰਦੀ ਨਾ ਸਕੂਲਾਂ ਦੀ ਥੋੜਾ ਜਿਹਾ ਬੰਦਾ ਆਰਾਮ ਵੀ ਕਰ ਲੈਂਦੈ, ਥੋੜਾ ਜਿਹਾ ਕਿਸੇ ਵਾਸ ਸਕੂਲ ਦਾ ਟੈਨਸ਼ਨ ਨੀ ਹੁੰ ਹੁੰਦਾ ਬੱਚੇ ਨੂੰ ਉੱਠੋ ਕਿਉਂਕਿ ਪੂਰਾ ਦਿਨ ਫਿਰ ਉਹਨੂੰ ਪਿੱਛੇ ਈ ਲੱਗਨਾ ਪੈਂਦਾ ਸਵੇਰੇ ਸਕੂਲ ਭੇਜੋ, ਦਿਹਾੜੀ ਲਿਆਓ ਕਰੋ ਫੇਰ ਟਯੂਸ਼ਨਾਂ, ਫੇਰ ਹੋਮਵਰਕ ਵਗੈਰਾ ਕੁਛ ਨਾ ਕੁਛ ਚੱਲਦਾ ਈ ਰਹਿਦਾ ਬੱਚਾ ਬੱਚਿਆਂ ਦਾ ਹੈਗਾ
ਹਾਂਜੀ।
ਹੂੰ।
ਹੂੰ, ਚਲੋ ਫੇਰ ਇੱਥੇ ਸਾਡੇ ਨਾ ਬਾਰਿਸ਼ ਬੋਤ ਹੋ ਰੀ ਹੈਗੀ ਏ, ਮੈਂ ਫੋਨ ਰੱਖਦੀ ਸ਼ਾਇਦ ਸਾਡੇ ਐਧਰ ਬੂਏ ਦੇ ਲਾਗੇ ਪਾਨੀ ਭਰ ਗਿਆ ਹੋਏਗਾ। ਹਾਂਜੀ, ਤੇ ਮੈਂ ਫੇਰ ਬਾਦ ਚ ਗੱਲ ਕਰਾਂ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਸਤਿ ਸ੍ਰੀ ਅਕਾਲ।
ਠੀਕ ਐ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।